ਹੈਲੋ ਹੈਲੋ
ਹਲੋ
ਹਾਂਜੀ ਵੀਰ ਜੀ, ਸਸ੍ਰੀਕਾਲ।
ਸਾਸ ਸ੍ਰੀ ਕਾਲ।
ਔਰ ਕੀ ਹਾਲ ਏ?
ਵਧੀਆ ਜੀ ਤੁਸੀ ਦੱਸੋ?
ਮੈਂ ਵੀ ਬੌਤ ਵਧੀਆਾਂ ਮੈਂ ਕਿਆ ਕਾਫ਼ੀ ਚਿਰ ਹੋ ਗਿਆ ਤਾਡੇ ਨਾਲ ਗੱਲ ਨੀ ਹੋਈ ਸੀ ਤਾਂ ਕਰਕੇ ਕੇ ਫੇਰ ਮੈ ਅੱਜ ਫੋਨ ਲਾ ਤਾ।
ਹਾਂਜੀ-ਹਾਂਜੀ
ਔਰ ਘਰੇ ਠੀਕ ਸਾਰੇ
ਹਾਂਜੀ ਸਾਰੇ ਠੀਕ ਹੈਗੇ ਆ ਤੁਹਾਡੇ ਘਰੇ ਸਰ ਸਾਰੇ ਠੀਕ ਹੈਗੇ ਆ
ਹਾਂਜੀ-ਹਾਂਜੀ ਸਾਡੇ ਘਰੇ ਸਾਰੇ ਹੀ ਠੀਕ ਹੈਗੇ ਨੇ ਮੈਂ ਤੁਹਾਨੂੰ ਪਰੇਸ਼ਾਨ ਤੇ ਨੀ ਕੀਤਾ ਕਿੱਥੇ ਕੋਈ ਕੰਮ ਤੇ ਨੀ ਕਰਦੇ ਪਏ ਸੀ।
ਨਹੀਂ-ਨਹੀਂ ਜੀ ਨਹੀਂ
ਅੱਛਾ ਅਰੇ ਮੈਂ ਇਹ ਪੁੱਛਣਾ ਹੈਗਾ ਸੀ ਕਿ ਤੁਹਾਡੇ ਉੱਥੇ ਤੁਹਾਡਾ ਇੱਕ ਦੋਸਤ ਨੀ ਹੈਗਾ ਉਹ ਬੱਚਿਆਂ ਨੂੰ ਕ੍ਰਿਕਟ ਦੀ ਗੇਮ ਖਿਲਾਉਂਦਾ ਮੈਚ ਉਹਨਾਂ ਦੀ ਪ੍ਰੈਕਟਿਸ ਕਰਉਂਦਾ ਹੈ ਤੇ ਮੈਂ ਨਾ ਇਸ ਲਈ ਪੁੱਛਣਾ ਸੀ ਕਿ ਮੈਂ ਆਪਣੇ ਮੁੰਡੇ ਦਾ ਕਰਾ
ਆਪਣੇ ਮੁੰਡੇ ਨੂੰ ਕਰਾਉਣਾ ਹੈ ਨਾ ਪ੍ਰੈਕਟਿਸ ਮਤਲਬ ਮੈਚ ਦੀ ਕਾਫੀ ਟੈਮ ਤੋਂ ਪਿੱਛੇ ਪਿਆ ਸੀ ਸਮਰ ਵੇਕੇਸ਼ਨ ਚੱਲਦੇ ਪਏ ਨੇ ਕਹਿੰਦਾ ਮੰਮਾ ਤੁਸੀਂ ਪੁੱਛ ਦੋ ਮ ਕਿ ਹਾਂ ਵੀ ਮੈਂ ਪੁੱਛ ਦਾਂਗੀ ਫ਼ਿਰ ਮੈਨੂੰ ਲੱਗਿਆ ਮੈਂ ਕਿਹਾ ਤੁਹਾਡਾ ਨੰਬਰ ਹੈਗਾ ਮੈਂ ਤੁਹਾਡੇ ਤੋਂ ਪੁੱਛਣੀ ਆ ਤੇ ਫੇਰ ਉਹ ਕਿਸ-ਕਿਸ ਟੈਮ ਕਰਾਉਂਦੇ ਨੇ ਉਹ ਪ੍ਰੈਕਟਿਸ।
ਓ ਸਵੇਰ ਤੋਂ ਲੈ ਕੇ ਸ਼ਾਮੀ ਤੱਕ ਹੁੰਦੀ ਹੈਗੀ ਆ ਅਕੈਡਮੀ ਵੈਸੇ ਤੇ ਉਹਦੇ ਵਿੱਚ ਹੀ ਮਤਲਬ ਕਿ ਪ੍ਰੈਕਟਿਸ ਕਰਾਂਂਦੇ ਹੈਗੇ ਛੋਟੇ ਬੱਚੇ ਸ਼ਾਮੀ ਛੋਟੇ ਬੱਚਿਆਂ ਨੂੰ ਕਰਾਉਂਦੇ ਹੈਗੇ ਆ ਤੇ ਸਵੇਰੇ ਵੱਡੇ ਬੱਚਿਆਂ ਨੂੰ ਕਰਾਉਂਦੇ ਹੈਗੇ ਆ ਪ੍ਰੈਕ
ਅੱਛਾ ਮੇਰਾ ਤੇ ਹਜੇ ਸਤ ਅੱਠ ਸਾਲਾਂ ਦਾ ਹੀ ਹੈਗਾ ਹੈ ਤੇ ਇਹਨੂੰ ਅਸੀਂ ਭੇਜਣਾ ਹੈਗਾ ਕਿਉਂਕਿ ਤੁਹਾਨੂੰ ਪਤਾ ਸਮਰ ਵੇਕੇਸ਼ਨ ਚੱਲਦੇ ਪਏ ਨੇ ਤੇ ਅੱਜ ਕੱਲ ਬੱਚਿਆਂ ਨੂੰ ਨਵੀਂ-ਨਵੀਂ ਸ਼ੋਕ ਹੈਗੇ ਨੇ ਫਿਰ ਮੈਂ ਕਿਹਾ ਚੱਲ ਚੰਗੀ ਗੱਲ ਹੈਗੀ ਮੈਂ ਤੈਨੂੰ ਨਾ ਕਰਾ ਦਾਂਗੀ ਤੇ ਕੀ ਕਹਿੰਦੇ ਨੇ ਕਿ ਉਹਨਾਂ ਨੇ ਬੰਦੇ ਲਏ ਨੇ ਕਿ ਸਰ ਆਪ ਹੀ ਕਰਾਉਂਦੇ ਨੇ ਜੋ ਤੁਹਾਡੇ ਦੋਸਤ ਨੇ ਉਹ
ਐ ਬੰਦੇ ਨੀ ਹੁੰਦੇ ਹੈਗੇ ਉਹਨਾਂ ਦੇ ਜਿਹੜੇ ਮਤਲਬ ਕਿ ਸਿਖਾਉਂਦੇ ਹੈਗੇ ਬੱਚਿਆਂ ਨੂੰ ਉਹ ਆਉਂਦੇ ਹੈਗੇ ਆ।
ਅੱਛਾ ਤੇ ਆਪ ਹੀ ਕਰਾਉਂਦੇ ਨੇ ਮਤਲਬ।
ਹਾਂਜੀ -ਹਾਂਜੀ।
ਹਾਂਜੀ ਮੈਂ ਹੈਗਾ ਹਾਂਜੀ -ਹਾਂਜੀ ਤੁਸੀਂ ਉਹਨੂੰ ਤੋਂ ਪੁੱਛਦੇਣਾ ਵੈਸੇ ਤੇ ਮੈਂ ਸੁਣਿਆ ਸੀ ਕਿ ਕੀ ਕਹਿੰਦੇ ਨੇ ਕਿ ਹੁਣ ਸਮਰ ਵੇਕੇਸ਼ਨ ਤੇ ਬੱਚਿਆਂ ਤੇ ਓਫਰ ਵੀ ਦਿੰਦੇ ਨੇ। ਕਾਫੀ ਡਿਸਕਾਊਂਟ ਵੀ ਦਿੰਦੇ ਨੇ।
ਹਾਂਜੀ -ਹਾਂਜੀ ਫਿਫਟੀ ਪਰਸੈਂਟ ਦਾ ਡਿਸਕਾਊਂਟ ਹੁੰਦਾ ਹੈਗਾ ਵੈੇ ਤਾਂ।
ਹਾਂ ਇਹ ਤੇ ਬਹੁਤ ਵਧੀਆ ਗੱਲ ਹੈ ਕਿਉਂਕਿ ਇਹਨੂੰ ਕਾਫ਼ੀ ਟਾਈਮ ਤੋਂ ਚੜਿਆ ਪਿਆ ਅਸੀਂ ਸ਼ੌਂਕ ਹੀ ਇਨੇ ਕ੍ਰਿਕਟ ਦੀ ਸਿੱਖਣਾ ਹੈਗਾ ਮੈਥਚ ਦਾ ਅੱਗੇ ਤੁਹਾਨੂੰ ਪਤਾ ਬੱਚਿਆਂ ਦਾ ਟਰਸਟ ਹੈਗੇ ਨੇ ਵੈਸੇ ਉਹ ਦੂਜੀ ਉਹ ਖੇਲਾਂ ਦਾ ਵੀ ਕਰਾ ਦਿੰਦੇ ਨੇ ਜਿੱਦਾਂ ਕਿ ਫੁੱਟਬਾਲ ਹੋ ਗਈ ਟੈਨਿਸ ਹੋ ਗਈ ਇਹਦੀ ਵੀ ਪ੍ਰੈਕਟਿਸ ਕਰਾ ਦਿੰਦੇ ਨੇ।
ਹਾਂਜੀ ਇਹ ਸਾਰਿਆਂ ਦਾ ਹੋ ਜਾਂਦਾ ਹੈਗਾ ਵੈਸੇ ਵੈਸੇ ਬੱਚਿਆਂ ਦੀ ਛੁੱਟੀ ਪੈਂਦੀ ਹੈਗੀ ਹੈ ਨਾ ਸਮਰ ਵੇਕੇਸ਼ਨ ਵਿੱਚ ਤੇ ਅਸੀਂ ਫਿਫਟੀ ਪਰਸੈਂਟ ਡਿਸਕਾਊਂਟ ਰੱਖ ਦਿੰਦੇ ਹੈਗੇ ਉੱਤੇ
ਹਾਂਜੀ।
ਬਸ। ਕੋਈ ਨੀ ਮੈਂ ਨਾ ਇਸ ਲਈ ਗੱਲ ਕਰਦੀ ਵੀ ਸੀ ਮੈਂ ਕਿਹਾ ਚਲੋ ਮੈਨੂੰ ਤੁਹਾਡਾ ਨੰਬਰ ਨੀ ਮਿਲਣਾ ਸੀ ਕ ਤੇ ਟੈਮ ਦੋ ਤੇ ਮੈਂ
ਹਾਂ
ਫਿਰ ਨੰਬਰ ਲੇਆ ਤੁਹਾਡਾ ਤੇ ਫਿਰ ਮੈਂ ਕੇਆ ਮੈਂ ਪੁੱਛਾਂਗੀ ਉਹਨਾਂ ਤੋਂ ਕਿਉਂਕਿ ਹੁਣ ਸਮਰ ਵੈਕੇਸ਼ਨ ਹੈਗੇ ਨੇ ਤੇ ਤਾਂ ਕਰਕੇ, ਹੋਰ ਤੁਸੀਂ ਸੁਣਾਓ ਕੀ ਕਰਦੇ ਔ ਅੱਜ ਕੱਲ੍ਹ?
ਬਸ ਕੁਝ ਨੀ ਹੈਗਾ ਕੰਮ ਕਰਦੇ ਸੀਗੇ ਸਪੇਅਰ ਪਾਟਸ ਦਾ।
ਅੱਛਾ-ਅੱਛਾ, ਅੱਛਾ ਤੁਸੀਂ ਜ ਸਪੇਅਰ ਪਾਰਟਸ ਲੱਗੇ ਹੋਏ ਹੋ ਨਾ ਓਥੇ? ਉਹਨਾਂ ਦੀ ਏਜੰਸੀ ਤੇ ਲੱਗੇ ਹੋਏ ਨਾ ਤੁਸੀਂ? ਤੁਹਾਡੇ ਲਾਗੇ ਹੀ ਏਜੰਸੀ ਹੈਗੀ ਏ।
ਹਾਂਜੀ-ਹਾਂਜੀ।
ਹਾਂਜੀ ਏਹ ਕੰਮ ਤੁਸੀਂ ਵਧੀਆ ਕਰਤਾ ਤੇ ਤੁਸੀਂ ਪੜ੍ਹਾਈ ਕਿਉਂ ਛੱਡ ਤੀ ਵਿੱਚ?
ਬਸ ਪੜ੍ਹਾਈ ਵੀ ਦਸਵੀਂ ਤੱਕ ਕੀਤੀ ਹੈਗੀ ਸੀ ਕਾਰ ਦੀ ਬਸ ਪ੍ਰੋਬਲਮ ਹੁੰਦੀ ਏ ਬੰਦੇਆਂ ਦੀ, ਹਾਂਜੀ।
ਐ ਤੇ ਹੈਗਾ ਏ, ਬਸ ਸਾਰਾ ਅਪ
ਹੈਨਾ
ਹਾਂਜੀ ਏਹ ਗੱਲ ਤੇ ਤੁਸੀਂ ਸਈ ਕਹੀ ਏ, ਅਪਣਾ ਹਿਸਾਬ ਕਿਤਾਬ ਵੇਖਣਾ ਪੈਂਦਾ ਹੈ ਨਾ।
ਹਾਂਜੀ-ਹਾਂਜੀ। ਪੜ੍ਹਾਈ ਤਾਂ ਵੈਸੇ ਮੈਂ ਓਪਨ ਬੋਰਡ ਤੋਂ ਵੀ ਕਰ ਸਕਨਾ ਹੈਗਾ।
ਹਾਂਜੀ ਤੇ ਤੁਸੀਂ ਓਪਨ ਤੋਂ ਕਰ ਲੈਣਾ ਨਾ ਫਿਰ, ਵੈਸੇ ਕੀ ਕੈਂਦੇ ਨੇ ਓ ਪਨ ਤੋਂ ਇੱਕੋ ਇੱਕੋ ਵਾਰੀ ਪੇਪਰ ਹੁੰਦੇ ਨੇ।
ਹਾਂਜੀ ਇੱਕੋ ਵਾਰੀ ਹੁੰਦੇ ਹੈਗੇ ਨੇ ਤੇ ਹੁਣ ਫਾਰਮ ਨਿਕਦੇ ਈ ਏਨਾ। ਤਾ ਕਰਕੇ ਤਾਂ ਈ ਕਰਕੇ
ਹਾਂ ਵਧੀਆ ਕਰਨਾ ਏ ਏਹ ਤੇ ਹੈਗਾ ਤੁਹਾਡੀ ਸਾਈਡ ਬਾਏ ਸਾਈਡ ਇਨਕਮ ਹੁੰਦੀ ਵੀ ਹੈ ਥੋੜਡਾ ਕਾਰਦੇਆਂ ਨੂੰ ਵੀ ਹੋ ਜਾਂਦਾ ਏ ਸ ਸਾਰਾ ਜਾਹ ਮਿਲ ਜਾਂਦਾ ਏ, ਅੱਜ ਦੇ ਟੈਮ ਚ ਬੰਦੇ ਨੂੰ ਸੇਲ ਪਿੰਡੇ-ਪਿੰਡੇ ਨਵਾਨਾ ਬੜਾ ਜ਼ਰੂਰੀ ਹੋ ਗੇਆ ਏ, ਮੈਂ ਆਪ ਅਪਣੇ ਔਰ ਅੱਜ ਦੇ ਟੈਮ ਚ ਸਕਿੱਲ ਬੜੀ ਜ਼ਰੂਰੀ ਹੈਗੀ ਏ ਪੜ੍ਹਾਈ ਤੇ ਚਲੋ ਹੈਗੀ-ਹੈਗੀ ਏ ਬਟ ਸਕਿਲ ਬੋਹਤ ਜ਼ਰੂਰੀ ਹੋ ਗਈ ਏ।
ਅਗਰੀ ਇਸ ਏਜ ਇੱਚ ਨੀ ਸਿੱਖਾਂਗੇ ਨਾ ਅੱਗੇ ਜਾ ਕੇ ਪ੍ਰੋਬਲਮ ਹੁੰਦੀ ਹੈਗੀ ਏ ਬੰਦੇ ਨੂੰ।
ਹਾਂਜੀ ਏਹ ਗੱਲ ਤੇ ਤੁਸੀਂ ਬਿਲਕੁਲ ਸਈ ਆਖੀ ਹੈਗੀ, ਮੇਰੇ ਆਪ ਏਹਨਾਂ ਨੂੰ ਬੋਹਤ ਨੋਕ ਹੈਗਾ ਏ ਕੇਹੰ ਕੇਂਦਾ ਮੈਂ ਮੈਚ ਸਿੱਖਣਾ ਏ ਤੇ ਮੈਂ ਕੇਆ ਕੋਈ ਨੀ, ਮੈਂ ਨਾ ਉਹ ਤੁਆਡਾ ਨੰਬਰ ਨੀ ਮਿਲਦਾ ਪੇਆ ਸੀ ਫਿਰ ਮੈਂ ਨਾਲ ਦੇ ਘਰੋਂ ਨਾ, ਸਾਡੇ ਏਥੇ ਰੇਹੰਦੇ ਨੇ, ਤੁਸੀਂ ਉਹਨਾਂ ਨੂੰ ਜਾਣਦੇ ਹੋਓਗੇ? ਤੁਆਡੇ ਦੋਸਤ ਨੇ, ਫੇਰ ਮੈਂ ਉਹਨਾਂ ਤੋਂ ਨੰਬਰ ਲੇਆ ਮੈਂ ਕੇਹਾ ਤੁਸੀਂ ਮੈਨੂੰ ਵੀਰ ਜੀ ਦਾ ਨੰਬਰ ਦੋ, ਮੈਂ ਉਨਾਂ ਨੂੰ
ਹਾਂਜੀ।
ਉਹਨਾਂ ਨਾਲ ਗਾਲ ਕਰਦੀ ਆ, ਤੇ ਕਿਉਂਕਿ ਏਹਨੂੰ ਬੜਾ ਚਾਅ ਚੜੇਆ ਦਾ ਸੀ ਮੈਚ ਵੇਖਣ, ਖੇਲਨ ਦਾ ਮੈਂ ਕੇਹਾ ਕੋਈ ਨੀ, ਬੀ ਮੈਂ ਗੱਲ ਕਾਰ ਦਾਂਗੀ, ਤੇ ਉਹ ਤੁਆਡੇ ਵੈਸੇ ਉੱਥੇ ਦੋ ਅਕੈਡਮੀ, ਇੱਕ ਅਕੈਡਮੀ ਹੋਰ ਵੀ ਏ ਕਾਫ਼ੀ ਦੂਰ ਹੈਗੀ ਏ ਪਰ ਉਥੇ ਉਹ ਫਿਰ ਮੈਂ ਰੋਜ਼ ਛੱਡਣ ਨੀ ਜਾ ਸਕਦੀ। ਮੈਂ ਕੇਹਾ ਤੁਹਾਡੇ ਦੋਸਤ ਵੀ ਤੇ ਚਲੋ ਨੇੜੇ ਹੋ ਜੇ ਗੀ ਨਾ ਅਕੈਡਮੀ ਤੇ ਮੈਂ ਕੇਹਾ ਚਲ ਬ ਚਾ ਸਿੱਖ ਵੀ ਲੇਗਾ ਫੇਰ। ਹਾਂ ਬਸ ਤੁਸੀਂ ਹੁਣ ਸਾਨੂੰ ਡਿਸਕਾਊਂਟ ਦਵਾ ਦੇਨਾ ਵਧੀਆ ਦਾ। ਵਧੀਆ ਜਾ, ਕਿਉਂਕਿ ਤੁਹਾਡੇ ਤੇ ਜਾਣ ਪਛਾਣ ਹੈਗੀ ਨਾ, ਮੈਂ ਤਾਂ ਈ ਤੁਹਾਨੂੰ ਫੋਨ ਲਾਏਆ ਸੀ। ਤੇ ਵੈਸੇ ਕੀ ਕੇਹੰਦੇ ਨੇ ਓਥੇ, ਹਾਂਜੀ?
ਵੈਸੇ ਈ ਬਚੇਆ ਦੇ ਉੱਤੇ ਫਿਫਟੀ ਪਰਸੈਂਟ ਦਾ ਡਿਸਕਾਊਂਟ ਹੁੰਦਾ ਹੈਗਾ ਏ। ਸਮਰ ਵੇਕੇਸ਼ਨ ਤੇ, ਕਿਉਕਿ ਛੁੱਟੀਆਂ ਹੁੰਦੀਆਂ ਨਾ, ਬੱਚੇ ਵੀ ਸ ਕਰਕੇ ਲਗਾਵਾਦੇ
ਅੱਛਾ! ਇਹ ਵਧੀਆ ਤੇ ਫੇਰ ਕੁੜੀਆਂ ਨੂੰ ਵੀ ਸਿਖਾਂਦੇ ਨੇ, ਮੁੰਡੇ-ਮੁੰਡੇ ਬੁਲਾਏ ਹੋਏ ਨੇ।
ਕੁੜੀਆਂ ਵੀ ਸਿੱਖਣ ਆਉਂਦੀਆਂ ਹੈਗੀਆਂ। ਵੈਸੇ, ਅਗਰ ਜਿੰਨੀ ਸ਼ੌਕ ਹੋਵੇ ਸਿੱਖਣ ਦਾ।
ਅੱਛਾਜੀ। ਕਿਉਂਕਿ ਮੇਰੀ ਨਾ, ਸਹੇਲੀ ਹੈ। ਹੈਗੀਆਂ ਨੇ। ਉਹਨਾਂ ਦੀ ਕੁੜੀਆਂ ਹੈਗੀਆਂ ਨੇ, ਉਹ ਵੀ ਮੇਰੇ ਤੋਂ ਪੁੱਛਦੀਆਂ ਕਹਿੰਦੀ ਬੱਚੇ ਘਰ ਵੇਲੇ ਬੈਠੇ ਰਹਿੰਦੇ ਨੇ ਸਮੇਰ ਤੇ। ਤੇ ਅਸੀਂ ਭੇਜਣਾ ਤੇ ਮੈਂ ਕਿਹਾ ਚਲੋ ਕੋਈ ਨੀ ਮੈਂ ਪੁੱਛ ਦਵਾਂਗੀ। ਫੇਰ ਤੇ ਦੇਖੋ, ਮੈਂ ਉਹਨਾਂ ਨੂੰ ਵੀ ਰਿਕੋਮੈਂਡ ਕਰਾਂਗੀ ਕਿ ਉਹ ਤੁਹਾਡੇ ਦੋਸਤ ਜੁਆਇਨ ਕਰੋ। ਤੇ ਫੇਰ ਇਹ ਜੁਲਾਈ ਚ' ਖਤਮ ਕਰ ਦਿੰਦੇ ਨਾ ਸਮਰ ਵਕੇਸ਼ਨ ਤੋਂ ਬਾਅਦ ਹੀ ਚੱਲਦੀ ਰਹਿੰਦੀ ਆ।
ਤੇ ਚੱਲਦੀ ਰਹਿੰਦੀ ਐ। ਹਾਜ਼ੀ, ਜਦ ਤੱਕ ਬੱਚੇ ਦਾ ਮਨ ਹੈਗਾ। ਹਾਂਜੀ।
ਅੱਛਾ-ਅੱਛਾ। ਇਹ ਵਧੀਆ ਫਿਰ, ਕਿਉਂਕਿ ਮੇਰੀ ਮੈਂ ਤੁਹਾਨੂੰ ਦੱਸਾਂ ਸਾਡੇ ਸੂਰ ਇੱਕ ਅਕੈਡਮੀ। ਉਹਥੇ ਬਾਰਾਂ ਮਹੀਨੇ ਚੱਲਦੀ ਬਟ, ਉੱਥੇ ਵੱਡੇ ਬੱਚਿਆਂ ਨੂੰ ਮੈਚ ਸਿਖਾਉਂਦੇ ਨੇ। ਪਰ ਉਹਨਾਂ ਦੇ ਕੋਚ ਨਹੀ ਸਿਖਾਉਦੇ‌। ਕੋਚ ਨੇ ਅੱਗੇ ਬੰਦੇ ਲਾਏ ਹੋਏ ਨੇ, ਫਿਰ ਉਹ ਉੱਥੇ ਥੋੜ੍ਹਾ ਜਿਹਾ ਨ ਹੁੰਦਾ ਕਿ ਹਾਂ ਆਪ ਚ' ਸਿਖਾਂਦੇ ਨੀ, ਕਿਉਂਕਿ ਸਾਡੇ ਵਾਲੇ ਨੂੰ ਤਾਂ ਸ਼ੌਕ ਹੀ ਬਥੇਰਾ ਹੈਗਾ। ਕਿ ਮੈਂ ਪੂਰਾ ਪ੍ਰੋਪਰ ਵੇ ਨਾਲ ਨੂੰ ਸਿੱਖਣਾ ਹੈਗਾ। ਹੁਣ, ਬੱਚਾ ਰੋਜ਼ ਪ੍ਰੈਕਟਿਸ ਕਰੇਗਾ ਨਾ ਤੇ ਫਿਰ ਆਪੇ ਅੱਗੇ ਜਾ
ਸਾਡੇ ਇੱਥੇ ਸਾਡੇ ਇੱਥੇ ਇਹ ਹੁੰਦਾ ਹੈਗਾ, ਕਿ ਬੱਚਿਆਂ ਦਾ ਅਲੱਗ ਨੂੰ ਸਿਖਾਇਆ ਜਾਂਦਾ ਐ, ਔਰ ਵੱਡੇ ਬੱਚਿਆਂ ਨੂੰ ਅਲੱਗ ਸਿਖਾਇਆ ਜਾਂਦਾ ਹੈਗਾ।
ਅੱਛਾ। ਇਹ ਫੇਰ ਬਹੁਤ ਵਧੀਆ ਗੱਲ ਹੈਗੀ ਏ।
ਕਿਉਂਕਿ ਵੱਡੇ ਬੱਚੇ ਦਾ ਬੇਠ ਬੰਦੇ ਖੇਡਣਗੇ, ਅਗਰ ਛੋਟੇ ਬੱਚੇ ਤਾਂ ਉਹਨਾਂ ਦੀ ਲੱਗਣ ਦਾ ਚਾਂਸ ਹੋ ਸਕਦਾ ਜ਼ਿਆਦਾ।
ਹਾਂਜੀ। ਇਹ ਤੇ ਬਿਲਕੁਲ ਸਹੀ ਆਖਿਆ ਤੁਸੀਂ।
ਉਹਨਾਂ ਨੂੰ ਚੋਟ ਵੀ ਲੱਗ ਸਕਦੀ ਛੋਟੇ ਬੱਚਿਆਂ ਨੂੰ ਤੈਨੂੰ ਪਤਾ ਹੀ ਹੈਗਾ।
ਹਾਂਜੀ-ਹਾਂਜੀ, ਇਹ ਗੱਲ ਤੁਸੀਂ ਬਿਲਕੁਲ ਸਹੀ ਆਖੀ ਹੈਗੀ ਏ। ਮੈਂ ਤਾਂ ਹੀ ਸੋਚਦੀ ਸੀ। ਮੈਂ ਤੇ ਮੈਂ ਤੁਹਾਡੇ ਤੋਂ ਪੁੱਛਾਂਗੀ। ਮੈਂ ਕਾਫੀ ਟਾਈਮ ਤੋਂ ਸੋਚਦੀ ਵੀ ਹਾ, ਹੁਣ ਤੁਹਾਨੂੰ ਪਤਾ ਛੁੱਟੀਆਂ ਨੇ ਘਰੇ ਹੀ ਬੈਠ ਕਿਵੇਂ ਕੀ ਕਰਨਾ ਹੈਗਾ। ਇਹਨਾਂ ਦੀ ਤੇ ਹੀ ਖੱਪ ਪਾਾਈ ਜਾਣੀ ਹੈਗੀ। ਮੈਂ ਕਿਹਾ ਚਲੋ ਸਿੱਖ ਲੈਣਗੇ‌। ਨੇ, ਜੋ ਕਿ ਵੈਸੇ ਤੇ ਮੈਂ ਇਹਨਾਂ ਨੂੰ ਦੂਜੀ ਕਲਾਸਾਂ ਵੀ ਜੁਆਇਨ ਕਰਾਈਆਂ ਨੇ। ਅੱਜ-ਕੱਲ੍ਹ, ਡਾਂਸਿੰਗ ਕਲਾਸਾਂ, ਯੋਗਾ ਕਲਾਸਿਸ ਵੀ ਚਲਦੀਆਂ ਵੀ ਨੇ, ਤੇ ਤੁਹਾਡੇ ਦੋਸਤ ਆ ਉਹਨਾਂ ਦਾ ਉਹ ਕਲਾਸਾਂ ਵੀ ਹੈਗੀਆਂ ਨੇ।
ਹਾਂਜੀ। ਸਾਰੀ ਕਲਾਸਾਂ ਕਰਾਉਂਦੇ ਹੈਗੇ ਆ। ਵੈਸੇ ਮੈਂ ਹੋਰ ਬੰਦਿਆਂ ਨੂੰ, ਹਾਂਜੀ। ਵੈਸੇ ਵੀ ਹੋਰ ਬੰਦਿਆਂ ਨੂੰ ਜਾਂਦਾ ਹੈਗਾ। ਉਹ ਕਰਾ ਦਿੰਦੇ ਹੈਗੇ ਆ, ਇਹ ਕੰਮ ਯੋਗਾ ਸਿਖਾਉਂਦੇ ਹੈਗੇ, ਡਾਂਸ ਕਰਾਉਂਦੇ ਹੈਗੇ ਆ, ਸਾਰੇ ਮਤਲਬ। ਕੀ ਹੈਗੀ ਹੈ। ਫੇਰ
ਛਾ ਨਹੀਂ, ਮੈਂ ਤੇ ਹੁਣ ਇਹਨੂੰ ਕਿੱਥੇ ਹੋਰ ਕਰਵਾਾਈਆਂ ਹੋਈਆਂ ਡਾਂਸਿੰਗ ਕਲਾਸਾਂ। ਅਗਰ ਮੈਨੂੰ ਸਹੀ ਲੱਗਿਆ ਤੇ ਫਿਰ ਮੈਂ ਉੱਥੋਂ ਲਾ ਕੇ ਇੱਥੇ ਲਵਾ ਦਾਂਗੀ। ਕਿਉਂਕਿ ਮੈਨੂੰ ਉਹ ਬੜੀ ਦੂਰ ਪੈਂਦੀਆਂ ਨੇ, ਤੇ ਫਿਰ ਮੈਰੇ ਤੋਂ ਰੋਜ਼ ਛੱਡਣ ਵੀ ਨਹੀਂ ਜਾਇਆ ਜਾਂਦਾ। ਤੇ ਯੋਗਾ ਤੇ ਡਾਂਸਿੰਗ ਕਲਾਸਾਂ। ਬਾਕੀ ਇਹ ਤੇ, ਬਾਕੀ ਤੇ ਵਧੀਆ ਬੱਚਿਆਂ ਨੂੰ ਅੱਜਕਲ੍ਹ ਕੱਲ ਹਰ ਚੀਜ਼ ਸਿਖਾਉਣੀ ਚਾਹੀਦੀ ਹੈ। ਕਿਉਂਕਿ ਆਉਣ ਵਾਲੇ ਸਮੇਂ ਲਈ ਬੜੀ ਜ਼ਰੂਰੀ ਹੈਗੀਆਂ ਨੇ।
ਹਾਂਜੀ- ਹਾਂਜੀ।
ਤੇ ਹੋਰ ਤੇ ਅ ਆ। ਫਿਰ ਕਦੋਂ ਤੋਂ ਮਤਲਬ ਸਵੇਰੇ ਮੋਰਨਹ ਸਵੇਰੇ ਕਿੰਨੇ ਵਜੇ ਸ਼ੁਰੂ ਕਰ ਛੱਡਦੇ ਨੇ? ਅੱਠ ਵਜੇ ਕਰ ਛੱਡਦੇ ਨੇ ਫੇਰ ਯਾ ਉਸ ਤੋਂ ਪਹਿਲਾਂ ਹੀ ਬੁਲਾਦਾ।
ਸਵੇਰੇ ਸਾਢੇ ਦਸ ਵਜੇ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੱਕ ਹੁੰਦਾ ਹੈਗਾ।
ਅੱਛਾ ਟੈਮ ਤੇ ਫਿਰ ਬਿਲਕੁਲ ਸਹੀ ਰੱਖਿਆ ਹੋਇਆ ਏਨਾਂ ਨੇ ਫਿਰ ਬੱਚਾ ਸਾਢੇ ਪੰਜ ਵਜੇ ਤੱਕ। ਤੇ ਠੀਕ ਰੈਂਦਾ, ਕੋਈ ਨੀ ਮੈਂ ਫੇਰ ਕਰਾਂਗੀ ਆਪਣੀਆਂ ਸਹੇਲੀਆਂ ਇੱਕ ਦੋ ਓਨਾਂ ਨੂੰ ਵੀ ਰੈਕੋਮੈਂਡ ਕਰਾਂਗੀ। ਕਿਉਂਕਿ ਓਨਾਂ ਦੀ ਵੀ ਬੱਚੇ ਨੇ ਓਨਾਂ ਦੀ ਤੇ ਕੁੜੀਆਂ ਹੈਗੀਆਂ ਨੇ ਤੇ ਓਨਾਂ ਨੇ ਡਾਂਸਿੰਗ ਦੀ ਜੁਆਇਨ ਕਰਨੀਆਂ ਸੀ। ਤੇ ਇੱਕ ਨੇ ਫੁੱਟਬੋਲ ਦੀ ਵੀ ਕਰਨੀ ਐ ਮੈਂ ਕਿਆ ਚੱਲ ਕੋਈ ਨੀ। ਤੇ ਫਿਰ ਬਸ ਤੁਸੀਂ ਸਾਨੂੰ ਵਦੀਆ ਜਾ ਡਿਸਕਾਊਂਟ ਦਵਾ ਦੇਣਾ ਹੋਰ ਤੇ ਕੁਛ ਨੀ।
ਕੋਈ ਨੀ ਕੋਈ ਨੀ ਦੀਦੀ, ਡਿਸਕਾਊਂਟ ਦਿਲਵਾ ਦੇਗਾ ਜੀ।
ਹਾਂਜੀ ਬਾਕੀ ਹੋਰ ਬੱਚੇਆਂ ਦੀ ਸੇਫਟੀ ਦਾ ਪੂਰਾ ਧਿਆਨ ਰੱਖਦੇ ਨੇ ਕਿਉਂਕਿ ਦੇ ਖੋ ਬੱਚੇ ਤੇ ਸਾਡੇ ਬਥੇਰੇ ਛੋਟੇ ਹੈਗੇ ਨੇ।
ਹਾਂਜੀ ਪੂਰਾ ਸੇਫਟੀ ਦਾ ਧਿਆਨ ਹੁੰਦਾ ਹੈਗਾ ਐ ਵੈਸੇ ਵੀ। ਅਸੀਂ ਅਲਗ ਦਿਖਾਂਦੇ ਹੈਗੇ ਨਾ ਛੋਟੇ ਬੱਚੇਆਂ ਨੂੰ ਔਰ ਵੱਡੇ ਬੱਚੇਆਂ ਨੂੰ ਅਲਗ ਸਿਖਾਂਦੇ ਹੈਗੇ ਆ। ਇਸੀ ਕਰਕੇ ਅਸੀਂ ਪੂਰਾ ਸੇਫਟੀ ਦਾ ਧਿਆਨ ਰੱਖਦੇ ਆਂ ਛੋਟੇ ਬੱਚੇਆਂ ਦਾ। ਕਿ ਅਗਰ ਓਨਾਂ ਨੂੰ ਸੱਟ ਲੱਗ‌ ਜਾਦੀ ਐ ਤਾਂ ਓਦੇ ਘਰ ਦੇ ਬੋਲਣਗੇ ਸਾਨੂੰ। ਤਾਂ ਕਰਕੇ ਅਸੀਂ ਓਨਾਂ ਨੂੰ ਅਲਗ ਈ ਲੈਂਦੇ ਆ।
ਹਾਂ ਬਸ ਹੋ ਰਿਆ ਈ ਏ ਹਨਾ ਵੀ ਬੱਚੇਆਂ ਨੂੰ ਪਿਆਰ ਨਾਲ ਤੇ ਟਰੀਟ ਕਰਦੇ ਨੇ ਨਾ ਓ?
ਹਾਂਜੀ-ਹਾਂਜੀ। ਹਾਂਜੀ।
ਹਾਂ ਏਈ, ਏਈ ਗੱਲ ਦੀ ਸਬ ਤੋਂ ਜ਼ਾਦਾ ਟੈਸ਼ਨ ਰੈਂਦੀ ਹੈਗੀ ਏ। ਹੋਰ ਤੇ ਕੁਛ ਨੀ, ਕਿਉਂਕਿ
ਹੁਣ ਤੁਆਨੂੰ ਪਤਾ ਈ ਹੈਗਾ ਕਿ ਛੋਟੇ ਬੱਚੇ ਮੁੜ ਦੇ ਨੀ ਹੈਗੇ।
ਹਾਂਜੀ ਐ ਗੱਲ ਤੇ ਤੁਸੀਂ ਜਮੀ ਸਹੀ ਆਖੀ ਐ ਤੇ ਮੁੜਦੇ ਕਿੱਥੇ ਹੈਗੇ ਨੇ ਏਨਾਂ ਦੇ ਤਾਂ ਬੜਾ ਈ ਧਿਆਨ ਰੱਖਣਾ ਪੈਂਦਾ ਹੈਗਾ, ਸਾਡੇ ਵਾਲੇ ਤਾਂ ਵੈਸੇ ਈ ਬੜੇ ਸ਼ਰਾ ਤਾ ਅ ਸ਼ਰਾਰਤੀ ਬੱਚੇ ਹੈਗੇ ਨੇ।
ਹਾਂਜੀ।
ਚਲੋ ਫਿਰ ਕੀ ਕੈਂਦੇ ਨੇ ਕਿ ਮੈਂ ਆਪਣੀ ਸੇਲੀਆਂ ਨੂੰ ਵੀ ਰਿਕੋਮੈਂਡ ਕਰਾਂ ਕਿਉਂਕਿ ਆਪਾਂ ਆਨੇ ਆਂ ਫਿਰ ਇੱਕ ਦੋ ਦਿਨ ਤੱਕ ਵਿਜ਼ਿਟ ਕਰਨ। ਤੇ ਆਪਣੇ ਦੋਸਤ ਨੂੰ ਕੈ ਦੇਣਾ ਫਿਰ ਠੀਕ ਐ ਤੁਸੀਂ ਭਾਜੀ ਮੈਨੂੰ ਵਟਸਅੱਪ ਕਰ ਦੇਨਾ ਆਪਣਾ ਲੋਕੇਸ਼ਨ ਔਰ ਆਈਡੀ।
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਜਰੂਰ।
ਤੁਸੀਂ ਮੈਨੂੰ ਵਟਸਅੱਪ ਜ਼ਰੂਰ ਕਰ ਦੇਨਾ ਫਿਰ ਸਾਰਾ। ਹਾਂਜੀ ਚਲੋ ਫਿਰ ਠੀਕ ਐ ਚੰਗਾ-ਚੰਗਾ ਬਾਏ।
ਚੰਗਾ ਜੀ ਚੰਗਾ।